ਹਾਂ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਕੀ ਹਾਲ
ਵਧੀਆ ਵਧੀਆ
ਆਵਾਜ਼ ਆ ਰਹੀ ਹੈ ਕਲੀਅਰ
ਥੋੜ੍ਹੀ ਘੱਟ ਆਉਦੀ ਤੁਹਾਡੀ ਆਵਾਜ਼
ਮਿਸਮ ਤੇ ਜੋਗੀ ਤਿਆ ਰਹੀ ਆ ਨਾ
ਹੋਰ ਦੱਸੋ
ਬਤਾ ਵਧੀਆ ਹੋਰ ਕੀ ਕਰ ਰਹੇ ਸੀ
ਬਸ ਬੈਠੀ ਦੀ ਸੀ ਰਸੋਈ ਤੋਂ ਵਿਹਲੀ ਹੋ ੱਕੀਆਂ ਆਈਆਂ
ਹਲਕੇ ਚ ਉਦਾਸ ਦਸ ਸਾਊਂਡ ਕਰ ਰਹੇ ਹੋ ਕੀ ਗੱਲ
ਨਹੀਂ ਬਸ ਵੈਸੇ ਹੀ
ਹਮ
ਹੋਰ ਤੁਸੀਂ ਦੱਸੋ
ਬਸ ਵਧੀਆ। ਬਸ ਛੁੱਟੀਆਂ ਹੋ ਗਈਆਂ ਨੇ, ਆਏਆਂ ਆਪਣੇ ਘਰੇ
ਮੈਂ ਸੋਚ ਰਈਸੀ ਖਾਲੀ ਬੈਠੀ ਆਂ ਕੋਈ ਕੰਮ ਕਾਰਰੀ ਕਰ ਲਈਏ ਕੋਈ ਮਤਲਬ ਕੁੱਛ ਕਰਨਾ ਚਾਈਦਾ ਵਿਹਲੇ ਬੈਠ ਕੇ ਕੀ ਫੈਦਾ
ਹਂ, ਚਲੋ ਵਿਹਲੇ ਤੇ ਨੀਂ ਤੁਸੀਂ ਅੱਜ ਕੱਲ ਬੜੀਆਂ ਚੀਜ਼ਾਂ ਨੇ ਸਿੱਖਣ ਵਾਸਤੇ ਤੁਸੀਂ ਸਿੱਖ ਸਕਦੇ ਹੋ ਓਨਲਾਈਨ।
ਹਾਂ, ਦੱਸੋ ਤੁਸੀਂ ਮੈਨੂੰ ਥੋੜਾ ਜਿਹਾ
ਬਸ ਐਵੇਂ ਕਿ ਕੋਈ ਬੰਦਾ ਅਗਰ ਗਾਈਡ ਕਰਨ ਵਾਲਾ ਹੋਵੇ ਨਾ। ਤੇ ਬੰਦਾ ਸਹੀ ਰਹਿੰਦਾ
ਕੰਮ ਕੀ ਕਰੋ ਬੰਦਾ ਹੌਸਲਾ ਹੀ ਤੋੜ ਦਿੰਦਾ ਕੀ ਕਰੋਗੇ ਕਰਕੇ
ਅਰੇ ਜਦ, ਜਦ ਤੱਕ ਬਈ ਆ ਜ਼ਰੂਰੀ ਥੋੜ ਨਾ ਕਿ ਹਰ ਕੋਈ ਬੰਦਾ ਤੁਹਾਨੂੰ ਹੌਸਲਾ ਡਿੱਗਣ ਵਾਲਾ ਵੀ ਮਿਲੇਗਾ ਕੋਈ ਨਾ ਕੋਈ ਉਠਾਉਣ ਵਾਲਾ ਵੀ ਮਿਲੇਗਾ।
ਹਾਂ ਓ ਤੇ ਹੈ। ਪਰ ਉਠਾਉਣ ਵਾਲੇ ਅੱਜ ਕੱਲ੍ਹ ਘੱਟ ਹੁੰਦੇਐ।
ਹਾਂ, ਇੱਕ ਨਾ ਅੱਜ ਕੱਲ੍ਹ ਕਈ, ਕਈ ਲੋਕ ਹੈ ਨੇਂ ਜੋ ਮੋਟੀਵੇਟ ਨਹੀਂ ਕਰਦੇ।
ਹਂ
ਕਹਿੰਦੇ ਨੇ ਵੀ ਅਗਰ ਕਿਸੇ ਨੂੰ ਮੰਨ ਲਓ, ਕੋਈ ਬੱਚਾ ਨਲੈਕ ਐ ਜੇਕਰ ਤੁਸੀਂ ਉਹਨਾਂਏ ਕਈ ਜਾਓ। ਕਿ ਧ ਨਲਾਇਕ ਕੁਛ ਨਹੀਂ ਕਰ ਪਾਏਂਗਾ ਕੁਛ ਨਹੀਂ ਕਰ ਪਾਏਂਗਾ ਉਹ ਵਾਕਈ ਉਹ ਡੱਫ ਹੋ ਜਾਏਗਾ ਇੱਕਦਮ, ਉਹਨੂੰ ਕੁਛ ਨਹੀਂ ਆਏਗਾ ਲੇਕਿਨ ਅਗਰ ਤੁਸੀਂ ਉਹ ਨਹੀਂ ਲਹਿ ਬੱਚੇ ਨੂੰ ਸਿਖੋਗੇ ਯਾਰ ਤੂੰ ਕਰ ਸਕਨਾ ਵੈਂ। ਖੜਾ ਹੋ ਤੂੰ ਕਰ ਸਕਣਾ ਐਂ ਤੂੰ ਕਰ ਸਕਣਾ ਵੇਂ। ਹੋਰ ਹੋਰ ਬਾਕੀ ਉਹ ਕਰਕੇ ਦਿ ਖਾਉਂਦਾ।
ਹਾਂ।
ਮੋਟੀਵੇਸ਼ਨ ਐਸੀ ਚੀਜ਼ ਹੈ ਕਿ ਜ਼ੀਰੋ ਨੂੰ ਹੀਰੋ ਬਣਾਂਦੇ।
ਬਿਲਕੁਲ ਸਹੀ ਬਿਲਕੁਲ ਸਹੀ।
ਹਂ ਇਸ ਕਰਕੇ ਕਦੇ ਵੀ ਬੰਦੇ ਨੂੰ ਕੋਈ ਵੀ ਹੌਸਲਾ ਨਹੀਂ ਹਾਰਨਾ ਚਾਈਦਾ।
ਉਹ ਤੇ ਹੈ। ਹੁਣ ਉਹੀ ਹੁੰਦਾ ਨਾ ਕਿ ਹੁਣ ਅਗਰ ਬਾਹਰ ਤੀ ਜੋੋਬ ਕਰ ਲਈਏ। ਫਿਰ ਰੋਟੀ ਕੌਣ ਬਣਾਏ? ਅਦਾ
ਹਾਂ ਹਮ।
ਕੱਪੜੇ ਨੂੰ ਤੋਂ ਕਾਮ ਨੀ ਕਰ ਸਕੋ ਗੇ ਯੇ ਹੈ ਵੋ ਹੈ।
ਨਹੀਂ ਬਾਕੀ ਬਾਕੀ ਲੋਕੀ ਹੈ ਨੇ, ਜੋ ਕਰਦੀਆਂ ਵੀ ਨੇ ਅੱਜ ਕੱਲ੍ਹ ਜੇ ਨਾ, ਨਾ ਟੀਚਿੰਗ ਦਾ ਕੰਮ ਵਧੀਆ ਏ ਟੀਚਿੰਗ ਦੇ ਕੰਮ ਚ ਕੀ ਤੁਸੀਂ ਸਵੇਰੇ -ਸਵੇਰੇ ਗਏ, ਤੁਸੀਂ ਦੋ ਦੋ ਵਜੇ ਤਕ ਘਰ ਆਜੋਗੇ।
ਹਮ।
ਲੇਕਿਨ ਬਸ ਹੈ ਕਿ ਲੇਡੀਜ਼ ਵਾਸਤੇ ਫੂਲ ਟਾਈਮ ਜੋਬ ਥੋੜ੍ਹਾ ਮੁਸ਼ਕਿਲ ਹੁੰਦੀ ਹੈ।
ਬਈ ਮੈਂ ਵਿਆਹ ਤੋਂ ਪਹਿਲਾਂ ਤੋਂ ਕਰਦੀ ਹੀ ਸੀ। ਐਸਾ ਤਾਂ ਹੈ ਨੀ ਕਿ ਮੈਂ ਕੀਤੀ ਨੀ
ਵਿਆਹ ਤੋਂ ਬਾਅਦ ਗੱਲ ਅਲੱਗ ਹੁੰਦੀ ਹੈ ਨਾ ਵਿਆਹ ਤੋਂ ਪਹਿਲਾਂ ਤਾਂ ਚਲੋ ਜੋਬ ਤੇ ਗਏ ਆ ਗਏ।
ਸਾਰਾ ਕੰਮ ਕਰਕੇ ਜਾਂਦੀ ਸੀ, ਘਰ ਝਾੜੂ ਪੋਚਾ ਕਿ ਰੋਟੀ ਬਣਾ ਕੇ ਜਾਣੀ ਰਾਤ ਦੁਪਹਿਰ ਤੱਕ ਜੀ।
ਉਹ ਤੇ ਤੁਸੀਂ ਹੁਣੇ ਵੀ ਕਰ ਲੋਗੇ।
ਹੂਣ। ਇਹ ਪਤਾ ਨਹੀਂ ਹੁਣ ਹਮ। ਕਿਸੀ ਨੂੰ ਬੋਲੋ ਤੇ ਵੀ ਇੰਜ ਬੋਲਦੇ ਨੇ ਕੀ ਕਰਨਾ ਇ ਜੋਬ ਕਰਕੇ ਕੀ ਕਰਨਾ। ਘਰ ਬੇਟੋ ਹੋ ਆਰਾਮ ਨਾਲ ਖਾਓ।
ਸਮਝਾਓ ਵੀ ਤੁਹਾਡੀ, ਤੁਹਾਡੀ ਵੀ ਹੈਲਪ ਹੋਜੇ ਗੀ
ਬੋਲਿਆ ਇਹ ਨਹੀਂ ਸਮਝ ਆਉਂਦਾ ਫਿਰ ਕੀ ਬੰਦਾ ਕਰੇ
ਹਮ, ਕੋਈ ਨੀ ਤੁਹਾਡੇ ਜਗ੍ਹਾ ਮੈਂ ਗੱਲ ਕਰਕੇ ਵੇਖ ਲਾਂਗੀ ਉਹਨਾਂ ਨੂੰ
ਹਾਂ। ਇਹ ਵੀ ਸਹੀ ਕਹਿ ਰਹੇ ਹੋ ਫੇਰ ਇਹ ਹੁੰਦਾ। ਕਿ ਬਈ ਰੋਟੀ ਟਾਈਮ ਤਾਂ ਨਹੀਂ ਮਿਲੇਗੀ ਕੱਪੜੇ ਨੀ ਧੁੱਪੇ ਮਿਲਣਗੇ। ਸਫਾਈ ਨਹੀਂ ਹੋਏਗੀ। ਜਿੰਨਾ ਕੰਮ ਵਾਲੀ ਨੂੰ ਪੈਸੇ ਦੇਣੇ ਹੈ ਤਾਂ ਫਿਰ ਜੋਬ ਕਰਨ ਦਾ ਕੀ ਫਾਇਦਾ
ਜੇ ਅਗਰ ਨਾ ਜ ਜੋਬ ਅਗਰ ਫੁਲ ਟਾਈਮ ਹੈ। ਤੇ ਤਾਂ ਫਿਰ ਤਖਤ ਦਿੱਕਤਾਂ ਹੁੰਦੀਆਂ ਨੇ ਕਿ ਕੱਪੜੇ ਨੀ ਧੋਪ ਕਰਾਗੇ। ਸੁੱਕਣ ਗ ਨਹੀਂ ਪ੍ਰੈੱਸ ਨਹੀਂ ਹੋ ਪਾਉਣਗੇ ਰੋਟੀ ਨਹੀਂ ਟਾਈਮ ਦੇ ਬੰਨੇ ਜੇਕਰ ਫੁੱਲ ਟਾਈਮ ਹੈ, ਕਿਉਂਕਿ ਥੱਕਿਆ ਹਾਰਿਆ ਬੰਦਾ ਸਵੇਰੇ ਸਬਜ਼ੀ ਬਣਾ ਕੇ ਸਵੇਰੇ ਜਾਏਗਾ ਫਿਰ ਰਾਤੀ ਵਾਪਸ ਆਏਗਾ। ਤੇ ਫੇਰ ਉਹ ਫਿਰ ਤਾਂ ਉਹ ਸਭ ਕੁਛ ਕਰਨ ਨਹੀਂ ਪਏਗਾ ਨਾ ਸਰ ਕਿ ਟੀਚਿੰਗ ਜੋਬ ਫਾਰ ਬੈਸਟ ਏ
ਹਾਂ ਟੀਚਰ ਦੀ ਜੋ ਤ ਵਧੀਆ ਹੁੰਦੀ ਹੈ
ਤੁਸੀਂ ਔਨਲਾਈਨ ਬਣਾ ਲੋ ਅੱਜ ਕੱਲ ਔਨਲਾਈਨ ਵੀ ਹੈ ਵ ਪੜ੍ਹਾ ਸਕਦੇ ਹੋ
ਹਾਂ
ਅੱਜ ਕੱਲ ਕਈ ਸਾਰੀ ਇਸ ਤਰ੍ਹਾਂ ਦੀਆਂ ਐਪ ਹੈਗੀਆਂ ਨੇ ਜਿਹਨ ਜਿ ਤੁਸੀਂ ਕੰਮ ਕਰ ਸਕਦੇ ਹੋ
ਹਮ ਪਰ ਸਭਸ ਟਾਈਮ ਚਾਹੀਦਾ ਹੈ ਨਾ ਕੁਛ ਵੀ ਕਰੋਗੇ ਤੇ ਟਾਈਮ ਤਾਂ ਚਾਹੀਦਾ ਹੈ ਨਾ ਕੁਛ ਸਿੱਖਣ ਵਸ ਵੀ ਟਾਈਮ ਚਾਹੀਦਾ
ਹੁਣ ਕੀ ਲੋਕੀ ਕੀ ਕਰਦੇ ਨੇ ਜੀ ਕਈ ਕਈਆਂ ਨੇ ਘਰੇ ਘਰੇ ਸਕੂਲ ਖੋਲੇ ਹੁੰਦੇ ਨੇ ਕੈਸ ਟਾਈਪ
ਹਾਂ ਪਲੇਅ ਸਕੂਲ ਹੋ ਗਿਆ ਕਰੈਚ ਹੋ ਗਿਆ
ਮੈਂ ਆਪਣੀਪ ਭੇਜਦੀ ਸੀ ਉਹ ਅਗਲੀ ਸਵੇਰੇ ਪੰਜ ਵਜੇ ਤੇ ਮਸ਼ੀਨ ਲਾ ਕੇ ਵਿਹਲੇ ਹੋ ਜਾਂਉਂਦੀ ਸੀ
ਅੱਛਾ
ਪੰਜ ਵਜੇ ਮਸ਼ੀ ਲਗਾਉਣੀ ਅਗਲੀਆਂ ਨੇ ਦੋ ਦਰਾਣੀਆਂ ਜਠਾਣੀਆਂ ਹੁੰਦੀਆਂ ਸਨ ਮੈਂ ਮਸ਼ੀਨ ਲਗਾ ਕੇ ਛੇ ਸੱਤ ਸੱਤ ਵਜੇ ਤੱਕ ਆਪਣੇ ਘਰ ਦੀ ਸਫ਼ਾਈਆਂ ਕਰ ਲਿੱਤੀਆਂ ਜੋ ਵੀ ਕੰਮ ਕਰਨਾ ਕਰ ਲਿਆ ਫੇਰ ਐਗਜੈਕਟ ਨੌ ਵਜੇ ਤੇ ਉਹ ਉਹਨਾਂ ਦੇ ਪਲੇਵੇ ਦੇ ਬੱਚੇ ਹੁੰਦੇ ਸੀ
ਅੱਛਾ
ਕਦੇ ਨੌ ਵਜੇ ਆਉਂਦੇ ਸੀ ਕਦੇ ਟਾਈਮਿੰਗ ਦਸ ਵਜੇ ਆਉਂਦੇ ਸੀ ਤੇ ਡੇਢ ਘੰਟਾ ਉਹ ਪਲੇਵਰ ਦਾ ਬੱਚਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਕਰ੍ਰੈਤ ਸ਼ੁਰੂ ਫੇਿਰ ਉਹ ਹਾਂ ਫੇਿਰ ਉਹ ਸ਼ਾਮੀ ਕਰੈ ਜਾਂਦੇ ਸੀ ਬੱਚੇ ਐਸੀ ਗੱਲ ਨਹੀਂ ਹੈ ਕਿ ਬਈ
ਾ ਕਿ ਇਕੱਲਾ ਬੰਦਾ ਨੀ ਹਨ ਫਿਰ ਪੂਰੀ ਫੈਮਿਲੀ ਸਾਥ ਦਿੰਦੀ ਹੈ ਤਾਂ ਹੀ ਬੰਦਾ ਘਰ ਬੰਦਾਦੇ ਨਾ
ਹਾਂ ਇਹਦੀ ਗੱਲ ਫੈਕਟ ਹਮ ਤੇ ਉਹ ਦੋ ਜਨੇ ਸਨ
ਅ ਮਿਲਕ ਕੀ ਹੋ ਗਿਆ ਕੰਮ
ਇੱਕਨ ਸਫ਼ਾਈ ਦਾ ਕੰਮ ਦੇਖ ਲਿਆ ਕਿਨ ਕੱਪੜਾ ਦਾ ਵਖ ਲਿਆ ਇੱਕ ਰਸੋਈ ਚ ਵੜ ਗਈ ਦੋ ਹਜ਼ਾਰ ਜਿਵੇ ਹੁਣ ਤੇ ਪਹਿਲਾਂ ਦੋ ਸਾਂ ਹੁਣ ਤੇ ਤਿੰਨ ਹੋ ਗਈਆਂ ਨੇ ਅਗਲੀਆਂ
ਹਾਂ ਅੱਛ ਅੱਛਾ ਜੀ
ਹਾਂ ਤਿੰਨ ਭਰਾ ਸਨ ਦਾਓ ਇੱਕ ਤਾਂ ਹੋਰ ਵੀ ਆ ੇ ਤੇ ਉਹਨੂੰ ਤੈਨੂੰ ਵਾਰੀ ਵਾਰੀ ਸਦਾ ਕਮੀ ਦਖਦੀਆਂ ਨੇ ਇਹ
ਕੀ ਸਿਖਾਉਦੀਆਂ ਨੇ
ਪਲੇਵੇ ਜਿਵੇਂ ਬੱਚਿਆਂ ਨੂੰ ਸਿਖਾਉਣਾ ਨਰਸਰੀ ਚ ਬੱਚਿਆਂ ਨੂੰਏੀ
ਅੱਛਾ ਪਲੇਅ ' ਹੀ ਸਖਾਂਦੇ ਨੇ ਉੱਠਣਾ ਬੈਠਣਾ ਹੋ ਗਿਆ ਗੱਲ ਕਿਵੇਂ ਕਰਨੀ ਹੈ
ਕੇ ਫਰੂਟਸ ਦੇ ਨੇਮ ਹੋਗੇ ਇਹ ਭਾਂਡਿਆਂ ਨੇ ਭਾਂਡੇ ਇੰਗਿਸ਼ਜ ਨੇ ਆਮ
ਅੱਛਾ ਹਾਂ ਸਹੀ ਹੈ ਫਿਰ ਸਗੋਂ ਡੇਢ ਘੰਟੇ ਚ ਬੱਚਾ ਇੰਨਾ ਕੁਛ ਸਿੱਖ ਜਗ੍ਹਾ ਹੋਈ ਕੀ ਚਾਹੀਦਾ
ਦੂਜਾ ਅੱਜ ਕੱਲ ਰੋਟੀ ਹਾਂ ਦੂਜਾਜ ਅੱਜ ਕੱਲ੍ਹ ਟੀ ਵੀ 'ਤੇ ਵੀ ਬਹੁਤ ਕੁਛ ਹੈਗਾ ਤੁਸੀਂ ਵੇਖਣਾ ਚਾਹੋ ਤੇ ਟੀ ਵੀ ਜਿੰਨੀਆਂ ਵੀ ਫੋਮਾਂ ਸਾਰੇ ਟੀਵ ਤੇ ਆ ਗਈਆਂ ਨੇ
ਹਮ
ਸਾਡੇ ਜ਼ਮਾਨੇ ਚ ਕਿੱਥੇ ਹੁੰਦਾ ਸੀ
ਕੁਛ ਵੀ ਨਹੀਂ ਸੀ ਹੁੰਦਾ ਟੀ ਵੀ ਵੀ ਨ ਹੁੰਦਾ ਸੀੱਜ ਨਾਲ
ਹੁਣ ਜਿਵੇ ਮੇਰੀ ਛੋਟੀ ਭੈਣ ਉਹਨੂੰ ਮੈਂ ਫੇਿਰ ਸਟਾਰਟਿੰਗ ਦੀ ਸ਼ੁਰੂ ਦੀ ਸਿੜੀਆਂ ਮੈਂ ਚੜਾਈਆਂ ਨੇ ਏ ਬੀ ਸੀ ਡੀ ਕਿ ਵਨ ਟੂ ਥ ਫੋਰ ਸਿਖਾਣਾ ਹੁਣ ਅੱਜ ਪਲੇਵੇੈ ਤੋਂ ਬਿਨਾਂ ਗੱਲ ਨਹੀਂ ਚੱਲਦੀ
ਹੋਤੇ ਹੈ
ਉਹ ਬੱਚੇ ਕਹਿੰਦੇ ਨੇ ਬਈ ਅਸੀਂ ਕੁਛ ਪੜ੍ਹਨਾ ਹੀ ਨਹੀਂੀ
ਅੱਜ ਕੱਲ੍ਹ ਬੱਚੇ ਕਹਿਣਾ ਹੀ ਨਹੀਂੀ ਮੰਨਦੇ
ਨਾ ਛੋਟੀ ਵਾਲ ਆ ਟੀਚਰ ਨੇ ਜੇ ਵੰਨ ਲਿਖਵਾਇਆ ਤਾਂ ਸੋਹਣੀ ਤਰ੍ਹਾਂ ਉਹਨੇ ਵਨ ਲਿਖ ਲਿਆਗੇ ਮੈਂ ਇੱਕ ਮੈਂ ਘਰ ਥੱਕਦੀਵਾਂ ਲਿ ਲਿਖੁਆਂ ਲਿਖ ਕੇ ਗੱਲ ਵ ਨਹੀਂ ਲਿਖਿਆ
ਹਾਂ
ਤੇਟੀ ਜਾ ਦਾ ਡਰ ਹੁੰਦਾ
ਟੀਚਰ ਦਾ ਡਰ ਵੀ ਹੁੰਦਾ ਹੈ ਤੇ ਉਹਨੇ ਦਿਨ ਚ ਇੱਕ ਵਾਰ ਡਾਟ ਮੈਂ ਜਾਂ ਉਹਨੇ ਮਤਲਬ ਪਿਆਰ ਵੀ ਕਰਨਾ ਘਰ ਉਹਨੂੰ ਦਿਨ 'ਚ ਦਸ ਵਾਰ ਡਾਂਟ ਪੈਂਦੀ ਐ।
ਹਾਂ ਟੀ ਟੀਚਰ ਦੀ ਇੱਕ ਆਵਾਜ਼ ਨਾ ਬ- ਚਾ ਬਹਿ ਜਾਂਦਾ।
ਹਾਂ, ਟੀਚਰ ਨੂੰ ਐਵੇਂ ਗੁਰੂ ਦਾ ਦਰਜਾ ਥੋੜਾ ਨਾ ਦਿੱਤਾ ਵਾ। ਟੀਚਰ ਗੁਰੂ ਹੁੰਦਾ।
ਹਮ। ਟੀਚਰ ਤੇ ਵਾਕੇ ਸਭ ਕੁਝ ਕਰ ਸਕਦੇ। ਇਸ ਕਰਕੇ ਟੀਚਿੰਗ ਜੋਬ ਫਾਰ ਬੈਸਟ ਹੈ।
ਹਾਂ, ਸਾਫ਼ ਸੁਥਰੀ ਜੋਬ ਹੈ। ਕੋਈ ਟੈਸ਼ਨ ਨਹੀਂ ਹੈਗੀ ਇਸ ਜੋਬ ਦੇ ਵਿੱਚ।
ਮੰਗਾ ਇਹ ਈਓ ਹੈ ਕਿ ਬਾਰਵੀਂ ਕਲਾਸ ਤੋਂ ਬਾਅਦ ਜਿਵੇਂ ਮੰਨ ਲਓ ਜਿਹਨੇ ਬਾਰ੍ਹਵੀਂ ਕੀਤੀ ਹੈ ਉਹਦੇ ਵਾਸਤੇ ਥੋੜਾ ਇਟ- ਫ਼ਰਕ ਪੈਂਦਾ ਐ ਕਿਉਂਕਿ ਜਿਵੇਂ ਸਕੂਲ ਚ ਤਾਂ ਉਹ ਮੰਗਦੇ ਨਾ ਬੀਐਡ।
ਹਾਂ ਬੀ ਐਡ ਸਰਟੀਫਕੇਟ- ਹੋਣੇ ਚਾਹੀਦੇ ਆ ਤੁਹਾਡੇ ਕੋਲ।
ਹੁਣ ਮੇਰੀ ਮੇਰੀ ਆਪ ਸਟਡੀ ਅੱਛੀ ਹੈ। ਲੇਕਿਨ ਉਹ ਪਹਿਲਾਂ ਕੀ ਕਹਿੰਦੇ ਨੇ- ਬੀਐਡ ਕੀਤੀ ਹੋਈ ਐ? ਤੇ ਉੱਥੇ ਹੀ ਗੱਲ ਠੱਪ ਹੋ ਜਾਂਦੀ ਐ। ਉਹਦਾ ਬਸ ਇੱਕੋ ਚਾਰਾ ਹੈ ਕਿ ਤੁਸੀਂ ਬੀਐਡ ਕਰੋ।
ਹਮ, ਹਾਂ।
ਹੁਣ ਬੀਐਡ ਵੀ ਕੋਈ ਕਹਿੰਦੇ ਤਿੰਨ ਸਾਲ ਦੀ ਐ ਕੋਈ। ਕਹਿੰਦੇ ਦੋ ਸਾਲ ਦੀ ਐ ਕੋਈ ਕਹਿੰਦੇ ਇੱਕ ਸਾਲ ਦੀ, ਅਜੇ ਪਤਾ ਨੀ ਕਿੰਨੇ ਸਾਲ ਦੀ ਐ।
ਪਿੱਛੇ ਪਿੱਛੇ ਨਿਊਜ਼ ਆਈ ਤੇ ਸੀ। ਚਲੋ ਪ ਪ੍ਰਾਈਵੇਟ ਵੀ ਉਹ ਹੀ ਪੰਗਾ ਨਾ ਇੱਕ ਸਾਲ ਦੀਆਂ, ਦੋ ਸਾਲ ਦੀਆਂ, ਇਹ ਨੀ ਪਤਾ।
ਅੱਛਾ।
ਹੁਣੇ ਨਿਊਜ਼ ਆਈ ਤੇ ਸੀ ਕਿ-
ਕੋਈ ਨਹੀਂ ਮੈਂ ਪਤਾ ਕਰ ਦਾਂਗੀ, ਕੋਈ ਗੱਲ ਨਹੀਂ।
ਬਲਕਿ ਆਪਣੇ ਵਾਸਤੇ ਵੀ ਤ ਤੁਸੀਂ- ਪਤਾ ਕਰੋ।
ਮੈਂ ਤੇ, ਜੋਬ ਨਹੀਂ ਕਰ ਸਕਦੀ ਨਾ ਫੁੱਲ ਟਾਈਮ ਐਚੁਲੀ ਮੇਰੀ- ਮੰਮੀ ਵੀ ਇਕੱਲੀ ਰਹਿੰਦੀ ਹੈ ਮੈਨੂੰ ਮੰਮੀ ਦੇ ਘਰ ਵੀ ਜਾਣਾ ਹੁੰਦਾ ਵੇ ਰੋਟੀ ਦੇਣ ਕਦੀ ਕੋਈ ਦਿੱਕਤ ਪਰੇਸ਼ਾਨੀ ਆ ਗਈ, ਆਪਣਾ ਘਰ ਵੀ ਦੇਖ- ਹੁੰਦਾ।
ਤੇ ਫੁਲ ਟਾਈਮ ਕਿੱਥੇ? ਤੁਸੀਂ ਜਾ ਸਵੇਰੇ ਜਾ ਕੇ ਤੁਸੀਂ ਦੋ ਵਜੇ ਘਰ ਆ ਜਾਓਗੇ।
ਦੋ ਵਜੇ ਆ ਤੇ ਜਾਓ ਫਿਰ ਬੰਦੇ ਨੂੰ ਜਾਣਾ ਹੋਏ ਤੇ ਕਿਵੇਂ ਜਾਏ ਫਿਰ, ਮੈਨੂੰ ਸਕੂਟੀ ਵੀ ਤੇ ਨਹੀਂ ਜਲਾਣੀ ਆਂਦੀ। ਬਾਰ-ਬਾਰ ਆੱਟੋ ਕਰੋ ਰਿਕਸ਼ਾ ਕਰੋ। ਜਾਂ ਫਿਰ ਪੈਦਲ ਜਾਓ। ਜੇ ਕਹਿੰਨੀ ਆਂ ਕੇ ਬਈ ਸਕੂਟੀ ਸਿਖਾ ਦੋ, ਕੀ ਕਰੇਗੀ ਸਿੱਖ ਕੇ ਗਿਰ ਗਈ ਹੋਰ ਲੱਤ ਬਾਂਹ ਟੁੱਟ ਜਾਏ ਕੀ ਮੰਜੇ ਤੇ ਪੈ ਜਏਂਗੀ।
ਹਾਂ, ਇਹ ਤੇ ਉਹੀ ਇਥੇ ਇਹ ਤੇ ਹਰ ਘਰ ਚ ਏ
ਹਾਂ, ਮਤਲਬ ਬੰਦਾ ਇਹ ਨੀਂ ਕਿ ਬੰਦਾ ਸਪੋਰਟ ਕਰਦਾ ਕਿ ਚਲੋ ਮੈਂ ਸਿਖਾਨਾਂ ਵਾਂ ਤੁਸੀਂ ਸਿੱਖ ਜਾਓਗੇ, ਕਰ ਲੋਗੇ ਨਈਂ ਦੁਨੀਆਂ ਚਲਾ ਰਹੀ ਐ।
ਮੈਨੂੰ ਆਪ ਕਹਿੰਦੇ ਨੇ ਸਿੱਖੋ ਮੈਂ ਹੱਥ ਨੀ ਪਾਂਦੀ।
ਅ ਤੇ ਗਿਰ ਕੇ ਹੀ ਸਿਖ ਲਾਂਗੇ ਸਾਈਕਲ ਵੀ ਤੇ ਆਂਦੀ ਸੀ ਸਾਨੂੰ
ਹਾਂ, ਸਾਈਕਲ ਤੇ ਆਂਦੀ ਸੀ।
ਸਾਈਕਲਾਂ ਤਾਂ ਚਲਾਈ ਦੀਆਂ ਨੇ ਐਸਾ ਨਹੀ ਕਿ ਨਈਂ ਚਲਾਈਦੀਆਂ।
ਹਾਂ।
ਤੁਸੀਂ ਗੱਲ ਕਰਕੇ ਦੇਖਣਾ ਸਮਝਾਣਾ।
ਦੇਖ ਲਾਂਗੇ ਕੀ ਪਤਾ ਮੰਨ ਜਾਣ
ਆਹੋ, ਤਾਂ ਉਹਨੂੰ ਸਕੂਟੀ ਤੇ ਸਿਖਾ ਦੇਣ।
ਹਾਂ, ਸਕੂਟੀ ਵੇਸੇ ਆਣੀ ਚਾਈਦੀ ਐ, ਤੁਸੀਂ ਘਰ ਦਾ ਕੋਈ ਰਾਸ਼ ਮੰਗਵਾਣਾ ਕੋਈ ਬੱਚਿਆਂ ਨੂੰ ਛੱਡ ਕੇ ਆਣਾ, ਲੈ ਕੇ ਆਣਾ ਬੜੀ ਚੀਜ਼ ਕੰਮ ਆਂ
ਓਟੋ ਈਂ ਕਰਨਾ ਪੈਂਦਾ ਗੱਲ-ਗੱਲ ਤੇ ਓਟੋ ਕਰਨਾ। ਪੈਂਦਾ ਕਿਤੇ ਵੀ ਜਾਣਾ ਐ। ਓਟੋ ਕਰਨਾ ਪੈਂਦਾ, ਰਿਕਸ਼ਾ ਕਰਨਾ ਪੈਂਦਾ।
ਥੇ ਕੁੜੀ ਦੇ ਵਸ ਆਂਦੀ ਏ ਦਸ ਮਿੰਟ ਦਾ ਰਸਤਾ ਐ, ਜੇਕਰ ਤੇਜ ਚਲੀਏ ਤੋ ਦਸ ਮਿੰਟ ਦਾ ਸਫ਼ਰ ਪੰਜ ਮਿੰਟ ਤੈ ਕਰ
ਹਾਂ ਠੀਕ। ਕੇ ਚਲੋ ਹੋਰ ਸਭ ਵਧੀਆ।
ਹਾਂ ਬਸ ਵਧੀਆ ਹੋਰ ਤੁਸੀਂ ਸੁਣਾਓ।
ਧੀਆ।
ਚਲੋ ਠੀਕ ਐ, ਬਹੁਤ ਚੰਗਾ ਲੱਗਿਆ ਗੱਲ ਕਰਕੇ ਔਰ ਬਾਕ ਕਿ ਐਵੇਂ ਡੀਮੋਟੀਵੇਟ ਨਹੀਂ ਹੋਈਦਾ ਕੇ ਸਭ ਜਦੋਂ ਨਾ ਇੱਕ ਵਾਰੀ ਰੱਬ ਸੁਣ ਲੇ, ਅਰਦਾਸ ਸਭ ਮੰਨਿਆ ਜਾਂਦਾ।
ਹਾਂ।
ਚਲੋ ਜੀ ਫਿਰ ਠੀਕ ਏ, ਓਕੇ ਜੀ, ਓਕੇ ਜੀ, ਬਾਏ ਜੀ, ਸਤਿ ਸ੍ਰੀ ਅਕਾਲ।